ਜੀ।
ਹੈਲੋ, ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ।
ਵਧੀਆ, ਤੁਸੀਂ ਸੁਣਾਓ।
ਬਹੁਤ ਸ਼ੋਰ ਆ ਰਿਹਾ।
ਆਵਾਜ਼ ਤੁਹਾਡੀ ਵਿੱਚ ਵਿੱਚ ਕਟ ਕਟ ਕੇ ਆ ਰਹੀ। ਨੈਟਵਰਕ ਦੀ ਦਿੱਕਤ ਹੈ ਕੋਈ।
ਹਾਂਜੀ, ਹੋਏਗੀ ਨੈਟਵਰਕ ਦੀ ਦਿੱਕਤ। ਤੁਹਾਡੇ ਉੱਧਰ ਹੋਏਗੀ ਨਾ। ਇੱਧਰ ਤੇ ਸਹੀ ਆ ਰਹੀ ਪੂਰੀ
ਉਹ ਹੈ ਨਾ ਥੋੜ੍ਹਾ ਜਿਹਾ ਸਲੋਅ 'ਚ ਆਵਾਜ਼ ਆਉਂਦੀ ਜੇ। ਮੈਂ ਜਦ ਬੋਲ ਰਿਹਾ ਪੂਰੀ ਮੇਰੀ ਗੱਲ ਖ਼ਤਮ ਹੋਏ ਗਈ ਦੋ ਮਿੰਟਾ ਬਾਅਦ ਪਹੁੰਚ ਗਈ ਤੁਹਾਡੀ।
ਅੱਛਾ।
ਹਮ ਹਾਂਜੀ।
ਹੁਣ ਠੀਕ ਆਈ ਐ ਆਵਾਜ਼।
ਆਾ ਹੁਣ ਤੇ
ਹੈਲੋ।
ਆ ਰਹੀ ਹੈ। ਹੁਣ ਆ ਰਹੀ ਹੈ।
ਔਰ ਕੀ ਹੋ ਰਿਹਾ।
ਬਸ ਕੁਛ ਨਹੀਂ। ਟੀ ਵੀ ਵੇਖਦੇ ਪਏ ਸੀ।
ਅੱਛਾ ਜੀ।
ਹਾਂਜੀ। ਟੀ ਵੀ 'ਚ ਪਿਚਰ ਲਾਈ ਹੋਈ ਸੀ। ਕੋਈ ਵੇਖਦੇ ਪਏ ਆ।
ਜ ਅਹ ਉੱਪਰ ਛੱਤ ਤੇ ਜੋ ਠੰਡ ਮਤਲਬ ਘਰ ਨੂੰ ਠੰਡਾ ਕਰਨ ਆਸਤੇ ਇੱਕ ਚਲਿਆ ਹੋਇਆ ਹੈ ਸੀਮੈਂਟ। ਸੀਮੇਂਟ ਚਲਿਆ ਹੋਇਆ ਊਪਰ ਛੱਤ ਤੇ ਲਗਾਨ ਵਾਸਤੇ।
ਓਹ ਕ ਕ ਕੈ ਕੈਮੀਕਲ ਆਉਂਦਾ ਕੈਮੀਕਲ ਕਿ ਕੈਮੀਕਲ ਆਉਂਦਾ
ਅੱਛਾ ਉਹ ਕੀ ਕੀ ਹੁੰਦਾ ਓ ਦੇ ਵਿੱਚ
ਇੱਕ ਤੇ ਅੱਜ ਕਾਲ ਤੇ ਚੱਲਦੇ ਯਾਰ ਇੰਟਾਗ੍ਰਾਮ ਤੇ ਬੜੀ ਰੀਲ ਵਗੈਰਾ ਆਦੀ ਪਈ ਐ ਓਹੀ ਵਾਲਾ ਕਹਿ ਰੇ ਓ
ਅੱਛਾ ਜੀ।
ਹਾਂ
ਹੈਲੋ ਹਾਂਜੀ।
ਆਵਾਜ਼ ਆਰੀ ਦੋ ਮਿੰਟ ਰੁੱਕ ਕੇ ਆਂਦੀ ਐ ਦੋ ਮਿੰਟ ਵੇਟ ਕਰਾ ਕਰੋ ਫੇਰ ਅਜੇਗੀ ਆਵਾਜ
ਠੀਕ ਐ
ਹੂੰ ਉਹ ਕੀ ਏ ਇੱਕ ਤੇ ਓਹ ਆਉਂਦਾ ਆਪਣਾ ਚੂਨਾ ਦੂਜਾ ਆਉਂਦਾ ਏ ਇੱਕ ਫੈਵਿ ਕੋਲ ਔਰ ਇੱਕ ਚੀਜ਼ ਹੁੰਦੀ ਏ ਉਹ ਆਪਣਾ ਵਾਟਰ ਪਿਊਰੀਫਾਇਰ ਹੁੰਦਾ ਜਿਹੜਾ ਲੀਕ ਵਗੈਰਾ ਹੁੰਦੀ ਨਾ ਉਹਦੇ ਲਈ ਹੁੰਦਾ ਉਹਨਾਂ ਕੀ ਕਦ ਚੂਹਨੇ ਨੂੰ ਪਾਣੀ ਦੇ ਅੰਦਰ ਡਿਪ ਕਰਕੇ ਰੱਖੋ। ਓਵਰਨਾਈਟ ਲਈ ਪੂਰੀ ਇੱਕ ਰਾਤ ਚੌਵੀ ਘੰਟੇ ਲਈ ਡਿਪਰ ਆਏ ਫਿਰ ਹਾਂ ਫਿਰ ਸਵੇਰੇ ਅੱਛੀ ਤਰ੍ਹਾਂ ਉਹਨੂੰ ਮਿਲਾਓ ਔਰ ਦੁਬਾਰਾ ਉਹ ਪਾ ਦੋ ਉਹਦੇ ਅੰਦਰ ਫਿਰ ਫੈਬੀਕੋਲ ਔਰ ਵਾਟਰ ਪਿਊਰੀਫਾਇਰ ਵਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਸਾਫ ਕਰਕੇ ਫਿਰ ਛੱਤ ਦੀ ਛੱਤ ਦੀ ਵੀ ਪਹਿਲੇ ਸਾਰੀ ਸਫਾਈ ਕਰੋ ਚੰਗੀ ਤਰ੍ਹਾਂ ਫਿਰ ਫਿਰ ਉਹਦੇ ਬਾਅਦ ਉਹਦੇ ਉੱਤੇ ਕੋਟ ਲਾ ਦੋ ਚਾਹੇ ਬਰੱਸ਼ ਹਾਂ ਬਰੱਸ਼ ਨਾਲ ਲਾ ਦੋ ਦੋ ਕਿਸੇ ਰੋਲਰ ਵਗੈਰਾ ਜੋ ਵੀ ਜਿਵੇਂ ਸਹੀ ਲੱਗੇ ਪੂਰੀ ਛੱਤ 'ਤੇ ਕਰ ਦੀਅਤੇ ਉਹਦੇ ਨਾਲ
ਅੱਛਾ-ਅੱਛਾ ਤੁਸੀਂ ਲਗਾਇਆ ਕੀ ਆਪਣੀ ਛਤ ਤੇ
ਹਾਂ ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਸਾਡਾ ਉੱਪਰ ਵਾਲਾ ਹੈ ਨਾ ਛੱਤ ਵਾਲਾ ਮਕਾਨ ਐ ਅਤੇ ਬਹੁਤ ਗਰਮੀ ਹੋ ਜਾਂਦੀ ਹੈ ਅਤੇ ਅਸੀਂ ਕੀਤਾ ਸੀ ਆਪਣੀ ਅੱਛਾ ਅਤੇ ਬਹੁਤ-ਬਹੁਤ ਫਰਕ ਹੈ ਸਾਡੇ 'ਤੇ
ਅੱਛਾ ਬਹੁਤ ਫ਼ਰਕ ਆਇਆ ਉਹਦੇ ਵਿੱਚ
ਬਹੁਤ ਜ਼ਿਆਦਾ
ਅੱਛਾ ਮਤਲਬ ਇਹ ਹੀ ਜ਼ਿਆਦਾ ਵਧੀਆ ਇਹ ਹੀ ਹੁੰਦਾ ਯਾ ਇਹਦੇ ਇਹਦੇ ਉੱਪਰੋਂ ਵੀ ਆ ਇਹਦੇ ਉੱਪਰ ਵੀ ਆ ਕੋਈ ਅੱਛੀ
ਨਾ ਨਾ ਵੈਸੇ ਅਗਰ ਤੁਸੀਂ ਵੇ ਦੇਖੋਗੇ ਤਾਂ ਇਹ ਵਧੀਆ ਚੀਜ਼ ਹੈ ਬਾਕੀ ਤਾਂ ਕੰਪਨੀ ਰੈਡੀਮੇਡ ਬਣਾ ਕੇ ਵੇਚਦੀ ਹੈ ਉਹ ਤਾਂ ਬਹੁਤ ਮਹਿੰਗਾ ਹੈ ਉਹਨਾਂ ਦਾ ਜਿਹੜਾ ਆਂਦਾ ਉਹ ਆਂਦਾ ਢਾਈ ਹਜ਼ਾਰ ਦੋ ਲੀਟਰ ਜਾਂ ਤਿੰਨ ਲੀਟਰ ਦੀ ਬਾਲਟੀ
ਅੱਛਾ ਜੀ
ਇਹ ਤੁਹਾਡਾ ਉਹ ਉਹ ਏਰੀਆ ਕੁਛ ਵੀ ਕਵਰ ਨਹੀਂ ਕਰੇਗਾ ਤੁਸੀਂ ਮੰਨ ਲਓ ਅਸੀਂ ਪਹਿਲੇ ਕੀਤਾ ਸੀ ਲਾਸਟ ਈਅਰ ਕੀਤਾ ਸੀ ਆਪਣੀ ਛੱਤ ਤੇ ਤੇ ਅਸੀਂ ਕਮਰਾ ਥੋੜ੍ਹਾ ਜਿਹਾ ਕਵਰ ਕੀਤਾ ਕੀਤਾ ਸੀ ਉਹਨੇ ਔਰ ਇਸ ਵਾਰ ਅਸੀਂ ਕੀਤਾ ਉਹਦੇ ਨਾਲ ਤੇ ਪੂਰੀ ਛਾਤੀ ਈ ਹਾਂ ਹਾਂ ਪਹਿਲੇ ਚੈੱਕ ਕੀਤਾ ਥੋੜ੍ਹਾ ਜਿਹਾ ਹੁਣ ਪੂਰੀ ਛੱਤ ਹੀ ਕਵਰ ਕਰਤੀ ਇੱਕ ਹੀ ਵਾਰ 'ਚ ਜਿੰਨੀ ਕੋਸਟ ਉਹਦੀ ਇੱਕ ਕਮਰੇ ਆਈ ਸੀ ਉਓਨੀ ਪੂਰੀ ਛੱਤ ਦੀ ਆ ਗਈ ਹੁਣ ਉਸ ਤੋਂ ਬਲਕਿ ਘੱਟ ਹੀ ਮੰਨੋ ਤੁਸੀਂ ਅੱਧੀ ਲ ਅੱਧੀ ਕਿੰਨੇ ਪੈਸੇ ਲੱਗੇ ਨੇ
ਮਤਲਬ ਉਹਹ ਉਹਦੇ ਜ਼ਿਆਦਾ ਪੈਸੇ ਲੱਗੇ ਨੇ ਜੋ ਪਹਿਲੇ ਲੈਂਦਾ ਸੀ
ਹਾਂ ਹਾਂ ਪਹਿਲੇ ਵੇ ਜ਼ਿਆਦਾ ਪੈਸੇ ਲੱਗੇ ਇਹਦੇ 'ਚ ਨਹੀਂ ਲੱਗੇ
ਉਹਦੇ ਵਿੱਚ ਵੀ ਕਾਫ਼ੀ ਫ਼ਰਕ ਆਇਆਗਾ ਜੋ ਤੁਸੀਂ ਪਹਿਲੇ ਲਗਾਏ ਹੈ
ਹਾਂ ਉਹ ਉਹਦੇ ਕਰਕੇ ਤੇ ਅਸੀਂ ਦੁਬਾਰਾ ਫਿਰ ਕੀਤਾ ਨਾ ਪਹਿਲੇ ਇੱਕ ਵਾਰ ਟਰਾਈ ਕੀਤੀ ਚੀਜ਼ ਅਤੇ ਉਹਦੇ ਨਾਲ ਪਤਾ ਲੱਗਿਆ ਹਾਂ ਵੀ ਫਰਕ ਤਾਂ ਹੈ ਕਾਫੀ ਫਰਕ ਪਿਆ ਉਹਦੇ ਨਾਲ ਮਤਲਬ ਤੁਸੀਂ ਮੰਨੋ ਮਿਨੀਮਮ ਪੰਜ ਤੋਂ ਦਸ ਡਿਗਰੀ ਦਾ ਫਰਕ ਪੈ ਦਸ ਡਿਗਰੀ ਦਾ ਫ਼ਰਕ ਪੈ ਜਾਂਦਾ ਟੈਂਪਰੇਚਰ 'ਚ
ਆਹ ਅੱਛਾ ਠੀਕ ਵਧੀਆ ਸਾਡੇ ਏਸੀ ਨਹੀਂ ਚੱਲਦੀ ਸੀ ਪਹਿਲੇ ਰਾਤੀ ਬਹੁਤ ਬਹੁਤ ਲੇਟ ਸੌਂਦੇ ਸੀ ਜੇ ਏ ਸੀ ਓਨ ਹੁੰਦਾ ਸੀ ਉਸ ਟਾਈਮਉਂਦੇ ਸੀ ਦੋ ਤਿੰਨ ਵਜੇ ਨਾਲ ਚਲੋ ਉਸ ਤੋਂ ਬਾਅਦ ਥੋੜਾ ਫ਼ਰਕ ਪਿਆ ਮੌਸਮ ਵਿੱਚ
ਹੰਮ
ਹਾਂ, ਲਾਈਟ ਹੀ ਪਿੱਛੋਂ ਘੱਟ ਆ ਰਹੀ ਸੀ।
ਹਾਂ, ਵੋਲਟੇਜ ਦਾ ਹੁੰਦਾ ਨਾ, ਵੋਲਟੇਜ ਬਿਲਕੁਲ ਆ ਹਾਂ ਵੱਡਾ ਏਸੀ ਹੋਏਗਾ ਨਾ ਤੁਹਾਡੇ ਕੋਲ ਛੋਟ ਟੇ ਛੋਟੇ ਏਸੀ ਦੇ ਸਭ ਚੱਲਦੇ ਨੇ।
ਬਹੁਤ ਗਰਮੀ ਹੋ ਗਈ ਚ, ਅਸੀਂ ਤੇ
ਹੂੰ।
ਜੋ ਵੋਸਤੇ ਲਗਾ ਕੇ, ਟਰਾਈ ਕਰੀਏ ਇੱਕ ਵਾਰੀ ਕਿਸ ਤਰਾਂ ਦਾਂ ਏ। ਹੂੰ, ਤੁਹਾਡੇ ਕੋਲੋਂ ਪੁੱਛ ਲਿਆ, ਤੁਸੀ ਯੂਜ ਵੀ ਕਰ ਰਹੇ ਹੋ। ਤੁਸੀ ਬੋਲ ਰਹੇ ਹੋ ਵਧੀਆ ਚੀਜ਼ ਐ ਫਿਰ ਵਧੀਆ ਹੀ ਹੋਏਗੀ
ਹੂੰ-ਹੂੰ, ਅਸੀ ਤੇ ਕੀਤਾ ਨਾ ਲਗਾ ਕੇ ਵੇਖਿਆ ਤੇ ਸਾਨੂੰ ਫਰਕ ਦਿਖਦਾ ਪਿਆ।
ਅੱਛਾ ਜੀ। ਚੱਲੋ ਆਹ ਸਭ ਤੁਸੀ ਆਪੇ ਕੀਤਾ, ਏ ਖੋਲਿਆ-ਸੋਲਿਆ ਸਭ ਮਿਕਸ
ਹੋਰ, ਹੋਰ ਕੀ ਸ਼ਾਮੀ ਅਸੀਂ ਫੈਕਟਰੀ ਤੋ ਆਂਦੇ-ਆਂਦੇ ਸਮਾਨ ਲੈ ਆਏ ਸੀ। ਬਾਲਟੀ, ਟੱਬ ਚ ਰਾਤੀ ਕਰਤਾ ਸੀ ਉਹਨੂੰ, ਸੋਕ ਕਰਕੇ ਰੱਖਤਾ ਸੀ। ਅਗਲੇ ਦਿਨ ਫੇਰ ਜੱਦ ਸ਼ਾਮੀ ਦੁਬਾਰਾ ਆਏ ਫੈਕਟਰੀ ਤੋਂ, ਸ਼ਾਮ ਦੇ ਟਾਈਮ ਕਾਰਤਾ, ਧੁੱਪ ਵੀ ਨੀ ਇੱਕ ਘੰਟਾ, ਦੋ ਘੰਟੇ ਲੱਗੇ ਸਾਨੂੰ, ਸਾਰੇ ਇਹਨੂੰ ਮਿਲ ਕੇ ਅਸੀ
ਵਧੀਆ ਏ ਮਤਲਬ ਐ ਕੋਈ ਐ ਰੀਐਕਸ਼ਨ ਤੇ ਨੀ ਕਰੇਗਾ, ਅਸੀਂ ਅਗਰ ਹੱਥਾਂ ਨਾਲ ਅਗਰ ਕੁਛ ਕਰਾਂਗੇ ਤੇ
ਬਸ ਜਦ ਤੁਸੀਂ ਉਹਨੂੰ, ਚੂਨੇ ਨੂੰ ਕਰਨਾ ਏ ਨਾ ਸਭ ਸਭ ਤੋਂ ਪਹਿਲੇ ਚੂਨੇ ਨੂੰ ਪਾਨਾ ਹੈ ਤੇ ਉਹ ਹੀਟ ਕਰਦਾ ਹੈ ਕਾਫ਼ੀ ਜ਼ਿਆਦਾ ਤੇ ਉਸ ਟਾਈਮ ਕੋਈ ਹੱਥ ਨਹੀਂ ਪਾਨਾ ਗਰਮ ਵਗੈਰ ਤਾਂ ਉਹਨੂੰ ਤੁਸੀਂ ਨੋਰਮਲ ਬੱਸ ਪਾ ਕੇ ਛੱਡ ਦੋ, ਸਾਰੀ ਰਾਤ ਲਈ ਬਸ ਨੈਕਸਟ ਡੇ ਛੇੜੋਗੇ ਤੱਦ ਕੋਈ ਦਿੱਕ ਕਤ ਨੀ ਆਏਗੀ, ਫੇਰ ਨੀ ਆਏਗੀ। ਹਾਂ, ਏ ਕਿ ਗਰਮ-ਗਰਮ ਚ ਕੁਛ ਕਰੋਗੇ ਤੇ ਫਿਰ ਪ੍ਰੋਬਲਮ ਐ।
ਠੀਕ ਹੈ ਹੂੰ, ਤੁਹਾਡੀ ਛੱਤ ਤੇ ਸਾਫ਼ ਸੁਥਰੀ ਹੋ ਗਈ ਹੋਏਗੀ ਵਾਈਟ-ਵਾਈਟ ਕਲਰ ਦੀ ਸਾਰੇ ।
ਆ ਵਾਈਟ-ਵਾਈਟ ਹੋ ਗਈ ਬਿਲਕੁਲ ਹੁਣ ਹੁਣੇ ਇੱਕ ਵਾਰ ਅਸੀਂ ਹੋਰ ਕਰਾਂਗੇ, ਕਿਉਂਕਿ ਥੋੜਾ।
ਅੱਛਾ ਦੋ ਕੋਟਿੰਗ ਤੇ ਹੋਣੀ ਚਾਹੀਦੀ ਹੈ ਮਤਲਬ ਇੱਕ ਵਾਰੀ ਸ਼ਾਇਦ ਪਤਲਾ ਹੁੰਦਾ ਹੈਏਗਾ ਤੁਸੀਂ
ਹਾਂ ਦੋ ਕੋਟ ਹੋ ਜਾਏਗਾ, ਤਾਂ ਹੋਰ ਵਧੀਆ ਕੰਮ ਹੋ ਜਾਏਗਾ ਦੋ ਕੋਟ ਨਾਲ ਪਹੁਤ।
ਹਾਂ, ਇਸ ਵਾਰ ਫਰਕ ਲਗ -
ਹਾਂ। ਆਪ ਫਿਰ ਹੁਣ ਕੀ ਕਰਾਂਗੇ, ਇੱਕ ਵਾਰ ਪੂਰਾ ਇਹਨੂੰ ਕਲੀਨ ਕਰਾਂਗੇ।
ਹੋਏਗੀ, ਹੀਟ ਹੋ ਜਾਏਗੀ ਉਹਦੇ ਨਾਲ
ਹਾਂ ਹਾਂਜੀ
ਬਾਰਿਸ਼ ਹੋਣ ਨਾਲ ਹੋਰ ਪੱਕਾ ਹੋ ਗਿਆ ਹੋਣਾ ਹੁਣ ਤੇ
ਹਾਂ ਬਾਰਿਸ਼ ਗੱਲ ਤੇ ਠੀਕ ਹੈ, ਲੇਕਿਨ ਇਹ ਹੈ ਨਾ ਕੀ -' ਪਾਣੀ ਨਾਲ ਬਾਰਿਸ਼ ਨਾਲ ਉੱੜ ਜਾਂਦਾ ਐ। ਜ਼ਿਆਦਾ ਬਾਰਿਸ਼ ਜਿਵੇਂ ਹੋਈ ਜਾਏਗੀ, ਤੇ ਥੋੜ੍ਹਾ ਥੋੜ੍ਹਾ ਥੋੜ੍ਹਾ ਬਹਿ ਬਹਿ ਕੇ ਨਿਕਲ ਜਾਏਗਾ।
ਡਬਲ ਕੋਡ ਨਾਲ ਹੋ ਜਾਏਗਾ ਜ਼ਿਆਦਾ ਪੱਕਾ, ਤਾਂ ਫੇਰ ਕੁਛ ਨੀ ਹੋਏਗਾ ਇਹਨੂੰ
ਹਾਂ ਫਿਰ ਫਿਰ ਫਿਕਸ ਹੋ ਜਾਏਗਾ, ਫਿਰ ਨਹੀਂ ਹਿਲਦਾ।
ਫਿਰ ਬਾਰਿਸ਼ ਆਇ ਤੂਫਾਨ ਆਏ। ਫੇਰ ਕੁਛ ਨਹੀਂ ਹੋ ਸਕਦਾ।
ਕੋਈ ਨੀ ਅਸੀਂ ਇੱਕ ਦਿਨ ਚ ਦੁਬਾਰਾ ਕਰਦੇ ਹਾਂ ਫਿਰ ਤੁਹਾਨੂੰ ਵੀਡੀਓ ਬਣਾ ਕੇ ਦਾਂਗੇ ਪ੍ਰੋਪਰ, ਫਿਰ
ਠੀਕ ਹੈ, ਠੀਕ ਹੈ, ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਨੂੰ ਦੱਸਿਆ। ਬਹੁਤ ਅੱਛਾ ਲੱਗਿਆ ਗੱਲ ਕਰਕੇ
ਹਾਂਜੀ ਹਾਂਜੀ ਬਿਲਕੁਲ।
ਹਾਂਜੀ, ਚਲੋ ਠੀਕ ਠੀਕ ਹੈ ਔਕੇ, ਸਤਿ ਸ੍ਰੀ ਅਕਾਲ ਜੀ।